ਹੈਲੋ! ! ਹਾਂ ਵਧੀਆ। ਤੁਸੀ ਸੁਣਾਓ?
ਹੋਰ, ਕੀ ਕਰਨ ਦੇ ਸੀ?
ਬਸ ਕੁੱਛ ਨੀ। ਰੋਟੀ ਖਾ ਕੇ ਲੰਮੇ ਪਿਆ ਸੀ। ਸਭ। ਵਧੀਆ ਤੂੰ ਸੁਣਾ।
ਅੱਛਾ ਰੋਟੀ ਰੋਟੀ ਖਾ ਕੇ ਲੰਮੇ ਨਾ ਪਿਆ ਕਰੋ ਸਿੱਧਾ। ਥੋੜੀ ਸੈਰ ਸੂਰ ਵੀ ਕਰ ਲਿਆ ਕਰੋ।
ਸੈਰਾਂ ਸਰਾ ਕਿੱਥੇ ਹੁੰਦੀਆਂ। ਸੈਰਾਂ ਵੈਸੇ ਵਾਧੂ ਹੋ ਜਾਂਦੀਆਂ ਸਾਡੀਆਂ। ਅੱਛਾ। ਇਹਦਾ ਕੀ ਫਾਇਦਾ ਹੈ? ਮੇ ਮੰ ਮੇਰੀ ਮੰਜੀ ਆ।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
ਅੱਛਾ।
ਹਾਂਜੀ! ! ਗੈਸ ਗੂਸ ਨਹੀਂ ਹੁੰਦੀ।
ਗੈਸ ਸਾਨੂੰ ਵੈਸੇ ਨੀ ਹੁੰਦੀ। ਅਹ ਅਹ।
ਹਾਂਜੀ। ਹੋਰ? ਹਾਂਜੀ ਹਾਂਜੀ ਗਏ ਸੀ। ।।।।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
ਅਸੀਂ ਗਏ ਸੀ- ਦੋ ਚਾਰ ਦਿਨ ਹੋ ਗਏ ।ਦੋ ਚਾਰ ਦਿਨ ਪਹਿਲਾਂ ਗਏ ਸੀ। ਸ਼ਹੀਦਾਂ ਤੇ ਗਏ, ਆਪਾਂ ਪਹਿਲਾਂ ਜਾਂਦਿਆਂ ਹੀ। ਤੇ ਉੱਥੇ ਕਮਰਾ ਵੇਖਿਆ। ਪਰ ਉੱਥੇ ਕਮਰਾ ਮਿਲਿਆ ਨੀ ਸਾਨੂੰ। ਫੇਰ ਆਪਾਂ ਉੱਧਰ ਪੱਪੂ ਚਾਚਾ ਕਰ ਜਾਂਦੇ।
ਫਿਰ, ਚਾਚੇ ਵੱਲ ਚਲੇ ਗਏ ਫਿਰ?
ਹਾਂਜੀ। ਫੇਰ ਉੱਧਰੋਂ, ਫੇਰ ਆਪਾਂ ਸੁਮਨ ਮਾਸੀ ਵੱਲ ਚਲੇ ਗਏ । ਰਾਤ ਉੱਥੇ ਰਹੇ। ਫਿਰ ਸਵੇਰੇ ਸਿੱਧਾ । ਗੇ।
ਅੱਛਾ।
ਹਾਂਜੀ ਪਰ ਗਰਮੀ ਬਹੁਤ ਜ਼ਿਆਦਾ ਹੀ। ਪਰ ਤੁਹਾਨੂੰ ਪਤਾ, ਹੁਣ ਕਾਰ ਚ ਤਾਂ ਗਰਮੀ ਲੱਗਦੀ । ਨੀ ਹੈਗੀ ਇਹਨੀ।
ਮ ਕਾਰ ਚ ਕਾ ਦੀ ਗਰਮੀ।
ਹਾਂਜੀ ।ਇਨਾ ਨੀ, ਕੁਛ ਮਹਿਸੂਸ ਹੋਇਆ।
ਆਹੋ ਬਈ ਤੁਸੀਂ ਵੱਡੇ ਬੰਦੇ ਹੋ, ਤੁਹਾਨੂੰ ਕੀ ਮਹਿਸੂਸ ਹੋਣਾ।
ਹਾਂਜੀ- ਹਾਂਜੀ, ਉਹ ਤਾਂ ਹੈ ਹੀ।
ਹੋਰ ਪਾਪਾ ਸੌਂ ਗੇ ਨੇ।
ਹਾਂਜੀ, ਪਾਪਾ ਸੋ ਗਏ ਨੇ।
ਪਾਪਾ ਜੀ ਬੜੀ ਜਲਦੀ ਸੌਂ ਗੇ, ਕੀ ਗੱਲ ਹੋਈ? ਥੱਕ ਗਏ ਨੇ।
ਹਾਂਜੀ।
ਅੱਛਾ।
ਹਾਂਜੀ -ਹਾਂਜੀ- ਹਾਂਜੀ, ਸਾਰਿਆਂ ਨੇ ਰੋਟੀ ਖਾ ਲਈ। ਤੇ ਜਿੰਨੀ ਜਲਦੀ ਰੋਟੀ ਖਾ ਕੇ ਸੋ ਜੀਏ ।
ਹੋਰ ਮੈਂ ਵੀ ਆਪਣੇ ਏਸੀ ਵਾਲੇ ਕਮਰੇ ਚ ਪਿਆ ਹਾਂ।
ਏ ਸੀ ਵਾਲੇ ਕਮਰੇ
ਅੱਛਾ।
ਹਾਂਜੀ।
ਹੋਰ ਪੜ੍ਹਾਈ ਠੀਕ ਚੱਲਣ ਦੀ ਏ। ਹੋਰ, ਵੰਸ਼ ਕੀ ਕਰਨ ਦਿਆ
ਵੰਸ਼ ਵੀ ਵੰਸ਼, ਹ ਹਜੇ ਤਾਂ ਬੈਠਾ ਹੋਇਆ।
ਅਹ
ਹਾਂਜੀ, ਨਾ ਹਜੇ ਨਹੀਂ ਸ਼ੁਰੂ ਹੋਏ। ਇੱਕ ਤਰੀਕ ਤੋਂ ਕਹਿੰਦੇ, ਇੱਕ ਦੋ ਤਰੀਕ ਤੋਂ ਸ਼ੁਰੂ ਹੋਣਗੇ।
ਇੱਕ ਜਾਂ ਦੋ ਤਰੀਕ ਤੋਂ ਹੈ ਨਾ।
ਹਾਂਜੀ,
ਅੱਛਾ, ਹੋਰ ਤੇਰੀ ਪੜ੍ਹਾਈ ਠੀਕ ਚੱਲਣ ਦੀ ਏ।
ਚੱਲਣ ਦੀ ਏ, ਹਾਂਜੀ- ਹਾਂਜੀ ਹੋ ਗੇ।
ਠੀਕ ਹੋਇਆ ਪੇਪਰ। ਚਲੋ ਫੇਰ ਤੇ ਵਧੀਆ।
ਹਾਂਜੀ,
ਤੇ ਹੁਣ ਪੜ੍ਹਾਈ ਅੱਗੇ ਸ਼ੁਰੂ ਕੀਤੀ ਹੋਈ, ਕਿ ਹਾਲੇ ਨੀ। ਅੱਛਾ, ਐਤਕੀ ਕਿਤੇ ਗਰਮੀਆਂ ਚ ਘੁੰਮਣ ਨੀ ਗਏ।
ਅਸੀਂ ਅੰਬਰਸਰ ਹੀ ਗਏ ਸੀ।
ਕਿਸੇ ਠੰਡੇ ਇਲਾਕੇ ਚ ਨਹੀਂ ਗਏ।
ਨਾ ਠੰਡੇ ਇਲਾਕੇ ਚ ਨਹੀਂ ਗਏ।
ਕਿਉਂ? ਹਾਂ,
ਫੇਰ ਉਹ ਮੇਰੇ ਕੋਲ ਟਿਊਸ਼ਨ ਵਾਲੇ ਬੱਚੇ ਵੀ ਆਂਦੇ ਨੇ, ਫਿਰ ਉਹਨਾਂ ਦਾ ਵੀ ਵੇਖਣਾ ਹੁੰਦਾ ਐ।
ਦੋ ਚਾਰ ਦਿਨ ਬੰਦ ਕਰ ਦਿੰਦੀ।
ਉਹ ਦੋ ਚਾਰ ਦਿਨ ਤਾਂ ਉਂਜ ਈ ਬੰਦ ਕਰਤੀ ਸੀ, ਜਦੋਂ ਅੰਬਰਸਰ ਗਏ ਸੀ, ਫਿਰ ਸਾਡੇ ਘਰ ਮਹਿਮਾਨ ਜੇ ਆ ਗਏ। ਉਹ ਗਏ ਨੇ ਅਜੇ ਕੱਲ੍ਹ।
ਅੱਛਾ,
ਹਾਂਜੀ,
ਚਲੋ, ਉਹ ਚਲੇ ਗਏ ਨੇ ਉਹ।
ਹਾਂਜੀ, ਉਹ ਰਾਤੀ ਗਏ ਸੀ। ਸ਼ਾਮੀ ਮਤਲਬ, ਰਾਤੀ ਪਹੁੰਚ ਗਏ ਸੀ ਘਰ।
ਅੱਛਾ- ਅੱਛਾ।
ਹਾਂਜੀ ਮਾਮਾ ਜੀ, ਮਾਮੀ ਜੀ ਮਾਮੇ ਦਾ ਮੁੰਡਾ ਮਾਮੇ ਦੀ ਕੁੜੀ
ਮਾਮੇ ਦਾ ਮੁੰਡਾ ਕੀ ਕਰਨ ਦਿਆ ਐ।
ਉਹ ਡੋਕਟਰ ਏ
ਅੱਛਾ
ਹਾਂਜੀ
ਅੱਛਾ ਕਿੱਥੋਂ ਉਧਰੋਂ ਪੰਜਾਬੋਂ
ਹ ਹਾਂਜੀ ਹਾਂਜੀ ਪੰਜਾਬ ਚੋ ਹੀ
ਅੱਛਾ
ਹਾਂਜੀ
ਤੇ ਮਾਮੀ ਹਾਊਸ ਵਾਈਫ ਹੈ ਕੇ ਜਾਂਦੀ ਹੈ ਓ ਵੀ ਕੰਮ ਤੇ ਅੱਛਾ
ਹਮ
ਤੇ ਉਹ ਜਿਹੜੀ ਤੇਰੇ ਮਾਮੇ ਦੀ ਕੁੜੀ ਉਹ ਕਿੰਨਾ ਪੜ੍ਹਨ ਕਿੰਨਾ ਪੜ੍ਹੀ ਐ
ਅਜੇ ਤੱਕ ਓਹਨੇ ਪਲੱਸ ਟੂ ਹੀ ਕੀਤੀ ਐ ਅੱਗੇ ਪਤਾ ਨੀ ਕੀ ਕਰਨ ਗੀ ਸਿਲਾਈ ਸੁਲਈ ਸਿੱਖਣ ਦੀ ਹੀ।
ਅੱਛਾ ਸਿਲਾਈਆਂ ਸਿੱਖ ਤੇਰੀ ਕਦੋਂ ਹੋਣੀ ਕੰਪਲੀਟ ਸੀ ਏ। ਦੋ ਸਾਲ ਦੀ ਟ੍ਰੇਨਿੰਗ ਐ
ਹਾਂਜੀ-ਹਾਂਜੀ
ਤਿੰਨ ਸਾਲ ਦੀ ਹੁੰਦੀ ਹੁਣ ਦੋ ਸਾਲ ਦੀ ਕਰਦੀ
ਅੱਛਾ, ਆਪ ਤਿੰਨ ਦੀ ਸੀ।
ਹਾਂਜੀ-ਹਾਂਜੀ ਇੱਕ ਵਾਰੀ ਟੈਮ ਵੇਖਣ ਤੋਂ ਮੈਨੂੰ ਕਿੰਨਾ ਹੋਇਆ ਹਜੇ ਕੁ
ਹਾਂਜੀ ਆ
ਪੰਜ ਮਿੰਟ ਹੋਏ ਨੇ ਜੇ ਸਾਰੇ
ਚਲੋ ਕੋਈ ਗੱਲ ਨਹੀਂ ਫਿਰ ਇਸ ਤਰ੍ਹਾਂ ਹੈ ਨਾ ਤੇ ਹੁਣ ਲੱਗੇ ਲੱਗੇ ਤੇ ਬੰਦਾ ਚੱਲ ਕਰ ਹੀ ਲੈਂਦਾ ਹੈ ਹੁਣ ਦੋ ਕਿੱਥੇ ਸਾਲ ਅਗਲੇ ਦੁੱਧ ਘਟਾਤਾ ਹੈ ਕਿ ਨਹੀਂ ਹਮ- ਚ ਹੋਰ ਦੁੱਧ- ਦਦਪੀ ਲਿਆ ਕੇ ਨਹੀਂ
ਨਾ ਹਜੇ ਕਿਥੇ ਹੁਣੇ ਤਾਂ ਰੋਟੀ ਖਾ ਕੇ ਹਟੇ ਹੀ ਰੋਟੀ ਨੀ ਥੱਲੇ ਹੋਈ ਹਜੇ
ਹੋਰ-
ਹੋਰ ਬਸ ਵਧੀਆ ਗਰਮੀ ਬਹੁਤ ਐ
ਗਰਮੀ ਤਾਂ ਫੇਰ ਗਰਮੀ ਦੇ ਟਾਈਮ ਉਹ ਨੂੰ ਤਾਂ ਪੈਣਾ ਹੀ ਪੈਣਾ ਹੈ
ਹਾਂਜੀ ਪਰ ਆਹ ਗਰਮੀ ਨਾ ਏਸੀਆਂ ਦੀ ਗਰਮੀ ਜ਼ਿਆਦਾ ਹੈ ਉਹ ਹਮ
ਹਮ-
ਲੈਟ ਵੀ ਬੜਾ ਪਰੇਸ਼ਾਨ ਕਰਦੀ ਹੈਏ ਵਿੱਚ ਵਿਚ ਚੱਲ ਜਾਂਦੀ ਹੈ ਤੇ ਕਈ
ਸੋਲਰ ਲਵਾ ਲੋ
ਹਾਂਜੀ- ਹਾਂਜੀ ਉਹ ਕੋਠੀ ਲਵਾਂਗੇ ਨਵੀ ਪੁਛ ਲਵਾਗੇ ਸੁੱਲ-
ਕੋਠੀ ਚ ਵੇਖੀ ਹੋਈ ਕੋਠੀ ਤੁਸੀਂ
ਜਿੱਦਾਂ ਲਵਾਂਗੇਈ ਵੇਖ ਨ ਗ
ਅੱਛਾ
ਹਾਂਜੀ
ਚਲੋ ਠੀਕ ਹੈ ਫੇਿਰ ਕਿੱਥੇ ਇੱਥੇ ਲੈਣੀ ਆ ਉੱਥੇ ਹੋਰ ਕਿਤੇ ਪੰਜਾਬ
ਹਗੇ ਬਾਕੀ ਜੋ ਹੋਣ ਉਹਨਾਂ ਨੂੰ ਮਨਜੂਰ ਹੋਏਗਾ
ਖੁਲੀਤੇ ਖੁੱਲੀ ਹੋਣੀ ਚਾਹੀਦੀ ਹੈ
ਹਾਂ ਹੁਣ ਤੁਸੀਂ ਵੀ ਤੇ ਵੱਡੇ ਹੋ ਗਏ ਉਹਨਾਂ ਨਾਲ
ਹਾਂਜੀ ਬਾਹਰ ਜਾਣ ਦਾ ਹੋਏ ਨਾ ਸਾਰਾ ਸਿਸਟਮ ਵਿੱਚ ਹੀ ਹੋਏ ਹ
ਹਾਂ
ਹਮ
ਚਲੋ ਬਾਕੀ ਤਾਂ ਚਲੋ ਹੋ ਹੀ ਜਾਂਦਾ ਸਭ ਕੁਛ
ਹਾਂਜੀ ਹਾਂਜੀ ਸਰ
ਸਭ ਕੁਛ ਕਰ ਦਿੰਦਾ
ਹਾਂਜੀ ਹਾਂਜੀ ਹੋਰ ਤਾਂ ਗੱਲ ਸਹੀ ਬਿਲਕੁਲ
ਅੱਛਾ ਤੇ ਫਰ ਕੀ ਬਾਸੀਆਂ ਕਿਉ ਲੈਣ ਦੀਆਂ
ਬਸ ਨੀਦ ਜੀ ਆਉਣ ਲੱਗੀ ਸੀ
ਨੀਂਦ ਆਉਣ ਲੱਗੀ ਤੇ ਫਿਰ ਸੋਵੋ ਫੇਰ
ਤੁਹਾਡੀ ਤਾਂ ਪਹਿਲੀ ਕੋਲ ਮੈਂ ਅਠਾਰਵੀਂ ਕੋਲ ਕਰਨ ਦੀ ਆ ਨਾ ਹਾਂਜੀ ਬਹੁਤ
ਅੱਛਾ ਜੀ ਵੀ ਮਤਲਬ ਪਹਿਲੀ ਕੋਲ ਦਾ ਤੇ ਅਠਾਰਵੀਂ ਕੋਲ ਦਾ ਫ਼ਰਕ ਹੁੰਦਾ ਹੈ
ਹੋਰ ਐਵੇਂ ਗੱਲਾਂ ਕਰਨੀਆਂ ਸੌਖੀੀਆਂ ਥੋੜੀਆਂ
ਤੇ ਔਖਾ ਵੀ ਕੁਛ ਨੀ
ਜਿੰਨਾ ਲੱਗਦਾ ਨਾ ਸੌਖਾ ਓਨਾ ਔਖਾ ਓਨਾ ਸੌਖਾ ਖਾ ਨਹੀਂ ਹੈਗਾ ਕੁਛ ਨੀ
ਬਾਕੀ ਚਲੋ ਬੱਚਿਆਂ ਨੇ ਛੁੱਟੀਆਂ ਪਈਆਂ ਇਸ ਟਾਈਮ ਬੱਚੇ ਤੇ ਪੂਰੇ ਖੁਸ਼ ਹੋਏ ਪਏ ਨੇ
ਹਾਂਜੀ ਹਾਂਜੀ ਪਰ ਹੁਣ ਸਕੂਲ ਵੀ ਖੁੱਲਣ ਖੁੱਲਣ ਵਾਲੇ ਨੇ
ਹਾਂ ਸਕੂਲ ਚਲੋ ਖੋਲ ਹੀ ਜਾਣੇ ਬੱਚੇ ਨੇ ਬੱਚੇ ਤੰਗ ਕਰਦੇ ਨੇ ਅੱਛਾ
ਹਾਂਜੀ ਹਾਂ ਵੀ ਬੋਲਣ ਦੇ ਨੇ ਵੀ
ਅਛਾ ਬਸ ਵਧੀਆ ਉਹ ਕੀ ਚੱਲ ਗਿਆ ਹੋਣਾ ਮੰਨਣ ਥੱਲੇ ਏਸ਼ ਸਾਡੇ ਅਸੀਂ ਏ ਸੀ ਵਾਲੇ ਕਮਰੇ ਸੋਣੇ ਆ ਨਾ
ਅੱਛਾ ਏ ਸੀ ਵਾਲੇ ਕਮਰੇ ਚ ਵਾਹ ਵਾਹ
ਏਸੀ ਲਵਾਇਆ ਨਵਾਂ ਵੀ ਚੱਲ ਵੀ ਦਿੱਕਤ ਨਾ ਹੋਵੇ ਬੱਚਿਆਂ ਨੂੰ
ਨਹੀਂ ਨਹੀਂ ਸਹੀ ਗੱਲ ਏ ਇੰਨੀ ਗਰਮੀ ਚ ਤਾਂ ਰਾਤ ਨੂੰ ਹੀ ਤਾਂ ਸੋਹਣਾ ਹੁੰਦਾ
ਨਹੀਂ ਮੈਂ ਤੇ ਜਦੋ ਦੇ ਦਿਨੇ ਵੀ ਘਰ ਆ ਮੈਂ ਦਿਨੇ ਵੀ ਸੌ ਜਾਣਾ ਹੁਣਾ ਏਸੀ ਵਾਲੇ ਕਮਰੇ ਚ ਹਾਂ ਮੈਂ ਨੀ ਕਦੀ ਪਰਵਾਹ ਕੀਤੀ ਬੇਲਬੁਲ ਦੀ
ਅੱਛਾ ਨਹੀਂ ਨਹੀਂ ਕਰਨੀ ਹੋਣੀ ਚਾਹੀਦੀ ਹੈਗੀ
ਕੀ ਫਰ ਫਰਕ ਫ਼ਰਕ ਪੈਂਦਾ ਹੈ ਜਿੱਥੇ ਦੋ ਜਾਂ ਤਿੰਨ ਆਜੇ ਕੀ ਫ਼ਰਕ ਪੈਂਦੇ ਹੈ
ਗਰਮੀ ਤੋਂ ਤਾਂ ਰਾਹਤ ਮਿਲਣੀ ਜਾਨ ਜਾਾਨ ਤੋਂ ਵੱਧ ਕੇ ਕੀ ਹੈ ਦੱਸੋ
ਜਾਣ ਤੋਂ ਬਾਅਦ ਕੁਛ ਨੀ ਹੈਗਾ ਮੇਰੇ ਹਿਸਾਬ ਨਾਲ ਦੁਨੀਆਂ ਦੇ
ਮੈਂ ਵੀ ਤਾਂ ਇਹੀ ਕਹਿਣਦੀ ਹਾਂ ਉਹੀ ਮੇਰੇ ਵਾਲੀ ਗੱਲ ਤੁਸੀਂ ਬੋਲੀ ਜਾਣਦੇ ਹੋ ਮੇਰੇ ਵਾਲੀ ਗੱਲ ਹੀ ਤੁਸੀਂ ਬੋਲੀ ਜਾਣਦੇ ਹੋ
ਉਹੀ ਤੇ ਮੈਂ ਵੱਡਾ ਏਸੀ ਲਵਾਉਣਾ ਸੀ ਵੱਡਾ
ਹਾਂਜੀ
ਉਹ ਫਿਰ ਕਹਿੰਦੇ ਵੀ ਨਹੀਂ ਕਮਰਾ ਛੋਟਾ ਹੈ ਥੋੜ੍ਹੀ ਜਿਹੀ ਮਤਲਬ ਕਿ ਸੈਟਿੰਗ ਜੀ ਨਹੀਂ ਬਣਨੀ
ਨਹੀਂ ਨਹੀਂ ਠੀਕ ਡਰ ਤੇ ਠੰਡੀਰ ਤੋਂ ਠੀਕ ਕਰਦਾ ਹੋਣਾ
ਠੰਡੀਰ ਤਾਂ ਠੀਕ ਹੀ ਕਰਦਾ ਜਦੋਂ ਮੰਨ ਲਾ ਪੀ ਪੰਜਾਹ ਹਜ਼ਾਰ ਰੁਪਈਆ ਲਾਇ ਤੇ ਹਾਲੇ ਵੀ ਠੰਡੀਰ ਨੀ ਕਰੂਗਾ ਤੇ ਫੇਰ ਕਦੋਂ ਕਰਨੀ ਇੇ ਹੋਰ
ਅੱਛਾ ਪੰਜਾਹ ਪੰਜਾਹ ਹਜ਼ਾਰ ਦਾ ਵੀ ਉਹ ਵੀ ਛੋਟਾ ਸੀ ਹੈਂ
ਨਾ ਉਹ ਜਰਨਲ ਉਹ ਜਰਨਰਲ ਨਾਮ ਹੈ ਕੰਪਨੀ ਦਾ ਉ ਓਨਲਾਈਨ ਚੈੱਕ ਕਰ
ਅੱਛਾ ਅੱਛਾ ਵੇਖ ਲੈਗ ਚ ਖਾਲੀ
ਗੱਲ ਤੇ ਕਰ ਵੇਖ ਲੈ ਟੈਮ
ਹਾਂਜੀ ਹਾਂਜੀ ਹੋ ਚੱਲਿਆ ਬਸ ਟਾਈਮ ਥੋੜੇ ਜਿਹੀ ਗੱਲ ਕਰ ਲੋ ਹੋਰ
ਅ ਚੱਲ ਮੈਂ ਤੇ ਗੱਲ ਕਰਾਂਗਾ ਮੈਨੂੰ ਤਾਂ ਪਤਾ ਹੈ ਕਿਸ ਤਰ੍ਹਾਂ ਗੱਲ ਕਰ
ਮੈਨੂੰ ਵੀ ਪਤਾ ਹੀ ਹੈ ਕਿੰ ਸਟਰਗਲ ਕਰਨੀ ਹੈ
ਹਾਂ ਮੈਂ ਤੇ ਉਹ ਜਿਹੀ ਜਰਨਲ ਵਾਲਾ ਲਵਾਇਆ ਇਸ
ਇੰਗਲਿਸ਼ ਦੇ ਵਰਡ ਨਾ ਬੋਲੋ ਨਾ ਵਿੱਚ ਪੰਜਾਬੀ ਚ ਗੱਲ ਕਰੋ
ਹ ਅਛਾ ਪੰਜਾਬੀ ਚ ਮਤਲਬ ਕਿ ਠੇਠ ਪੰਜਾਬੀ ਬੋਲਣੀ ਆ ਆਪਾਂ ਹੈਂ ਅੱਾ ਅੱਛਾ ਅੱਛਾ ਏਸੀ ਲਵਾਇਆ ਸੀ
ਅੱਛਾ
ਹੁਣ ਚੱਲ ਹੁਣ ਤੇ ਆਦ ਜਿ ਹੋ ਗਈ ਨਾ ਏਸੀ ਚ ਰਹਿਣ ਦੀ ਸਾਨੂੰ
ਅੱਛਾ
ੀ ਹਵਾ ਲਈ ਜਾਈਦੀ ਏਸੀ ਚ ਪਏ ਰਹੀਦਾ
ਅੱਛਾ
ਉਓਦੋਂ ਰੋਟੀਆਂ ਖਾ ਲਈਆਂ ਤੇ ਜਾ ਕੇ ਏਸੀ ਚ ਪੈ ਗਿਆ ਸੰਫਾੜ
ਹੈਂ ਏਸੀ ਬਸ ਹੁਣ ਰਹਿ ਗਿਆ ਇੱਕ
ਆਹੋ ਤੇ ਗਰਮੀ ਚ ਏਸੀ ਤੇ ਠੰਡ ਚ ਹੀਟਰ ਅਸੀਂ ਨਹੀਂੀ ਪਰਵਾਹ ਕੀਤੀ ਕਦੀ ਬਿਜਲੀ ਦੀ ਅੱਜ ਤੱਕ
ਅੱਛਾ ਅੱਛਾ ਚਲੋ ਠੀਕ ਹੈ ਜੀ ਫੇਿਰ ਟਾਈਮ ਹੋ ਗਿਆ ਸਤਿ ਸ੍ਰੀ ਅਕਾਲ ਮੇਰੇ ਕੋਲ ਹੋਰ ਗੱਲਾਂ ਨੀ ਸੁਣੀਆਂ ਜਾਣਗਆਂ
ਤੇ